ਹਾਂਜੀ ਪੈਣਜੀ ਜੀ-
ਸਤਿ ਸ਼੍ਰੀ ਅਕਾਲ ਭੈਣ ਜੀ, ਸਤਿ ਸ਼੍ਰੀ ਅਕਾਲ ਸਗੋਂ ਮੈਂ ਵੇਖਿਆ, ਤੁਸੀਂ ਦੋ ਫੋਨ ਪਹਿਲਾਂ ਵੀ ਕੀਤੇ। ਤੇਨ ਹੁਣੇ।
ਹਾਂਜੀ- ਹਾਂਜੀ ਮੈਂ ਕਰ ਦੀਤੀ ਸੀਗੀ, ਮੈਂ ਕਿਹਾ, ਭੈਣ ਜੀ ਨਾਲ ਗੱਲ ਨੀ ਹੋਈ, ਕਿੰਨੇ ਦਿਨ ਹੋ ਗਏ ਨੇ।
ਤੇ ਹੋਰ ਬੱਚਿਆਂ ਦੇ ਹੱਥ ਚ' ਫੋਨ ਸੀ।
ਪਾਲੂ।
ਤੇ ਮੈਂ ਦੱਸਦੀ ਆ ਤੁਹਾਨੂੰ ਕੀ ਹੋਇਆ, ਬੱਚਿਆਂ ਦੇ ਹੱਥ ਚ' ਫੋਨ ਸੀ ਆਪਣਾ ਹੈ। ਤੇ ਇਹਨਾਂ ਨੇ ਨਾ, ਐਰੋਪਲੇਨ ਮੋਡ ਓਨ ਕੀਤਾ ਹੈ ਫੋਨ ਦਾ ਦੱਸੋ। ਉਹਦਾ ਫੋਨ ਤਾਂ ਜਾਜ ਉੜਾ ਦਿੰਦੇ ਨੇ, ਪਤਾ ਤਾਂ ਲੱਗਦਾ ਨੀ, ਇਹਨਾਂ ਨੂੰ ਕਿੱਥੇ, ਕਿਹੜਾ ਬਟਨ ਦਾ ਬਾਹਰ ਦਾ ਤੇ ਸਾਰਾ ਸੀਸ਼ ਖਰਾਬ। ਤੇ ਅੱਜ- ਕੱਲ ਤੁਹਾਨੂੰ ਪਤਾ ਹੀ ਹੈ ਛੁ ਛੁੱਟੀਆਂ ਨੇ ਇਹਨਾਂ ਦੀਆਂ ਬੱਚਿਆਂ ਦੀ, ਕਿੱਥੇ ਫੋਨ ਦਾ ਖੇੜ ਛੱਡਦੇ ਨੇ। ਹੁਣੇ ਐਨੀ ਔਖੀ ਫੋਨ ਲਿੱਤਾ, ਮੈਂ ਕਿਹਾ ਦਿਓ।
ਹਾਂ। ਸਾਰਾ ਦਿਨ ਫੋਨ ਲੈ ਕੇ ਬੈਠੇ ਰਹਿਣਗੇ, ਹੋਰ ਕੋਈ ਕੰਮ ਨੀ ਨਾ। ਖਾਣ -ਪੀਣ ਦਾ ਪਤਾ। ਇਹਨੂੰ ਕਹਿੰਦੇ ਰਹੋ ਰੋਟੀ ਖਾ ਲੋ, ਰੋਟੀ ਖਾ ਲੋ, ਕੋਈ ਪਤਾ ਨੀ ਹੈਗਾ। ਬਸ ਫੋਨ ਦੇ ਦੋ ਇਹਨਾਂ ਨੂੰ, ਸੌ ਕੰਮ ਬੰਦੇ ਨੇ ਕੋਈ ਕਰਨਾ ਹੁੰਦਾ, ਕੋਈ ਫੋਨ ਕਰਨਾ ਹੁੰਦਾ। ਨਾ ਜੀ, ਫੋਨ ਸਾਂਭ ਕੇ ਬਹਿ ਜਾਣਗੇ, ਗੇਮਸ ਹੀ ਖੇਲੇ ਜਾਣਗੇ, ਫਿਰ ਗੇਮਸ ਕਦੀ ਕੋਈ ਗੇਮ ਕਦੇ, ਫੇਰ ਫੋਨ ਵੀ ਹੈਂਗ ਹੋਣ ਲੱਗ ਜਾਂਦੇ ਨੇ। ਕੋਈ ਡਾਟਾ ਹੀ ਨਹੀਂ ਆਉਂਦਾ ਫੋਨ ਚ' ਕਿਉਂਕਿ ਗੇਮਾਂ ਡਾਊਨਲੋਡ ਕੀਤੀਆਂ ਦੀਆਂ ਨੇ। ਇੰਨੀ ਤਨਾਂ ਨੇ ਮੈਮਰੀ ਫੁੱਲ ਕੀਤੀ ਸੀ ਫੋਨ ਦੀ, ਕੋਈ ਪਿਕਚਰਸ ਵਗੈਰਾ ਉਹ ਸਾਰਾ ਹੁਣੂੰ ਦੱਸਦੇ ਆ। ਅਤੇ ਤੁਸੀਂ ਆਪਣੀ ਮੈਮਰੀ ਘਟਾਓ, ਸਪੇਸ ਤੁਹਾਡੀ ਸਟੋਰੇਜ ਫੁੱਲ ਹੈ ਗਈ ਹੈ।
ਇਹ ਤਾਂ ਹੈ ਹੀ ਭੈਣ ਜੀ, ਇਹ ਤਾਂ ਤੇ ਹੋਰ, ਮੈਂ ਕਹਿੰਦੀ ਹਾਂ ਗੇਮਾਂ ਕੀ ਆਪਣਾ, ਓਨਲਾਈਨ ਸਮਾਨ ਮੰਗਵਾਉਣਾ ਸ਼ੁਰੂ ਹੋ ਗਏ। ਜੇ ਹੈਂ
ਮੇਰੇ ਬੱਚੇ ਦਾ ਚਾਅ- ਚਾ ਕੇ ਪਤਾ ਨੀ ਕਿ ਉਥੋਂ ਔਨਲਾਈਨ ਸਮਾਨ ਮੰਗਾਇਆ ਤਾਂ ਕੱਲ ਭਾਈ ਆਇਆ। ਮੈਂ ਕਿਹਾ, ਤੇ ਹੋਰ ਮੈਂ ਕਿਹਾ ਕੀ ਆਇਆ, ਪੜ੍ਹ ਤਾ ਸਹੀ, ਮੈਂ ਕਿਹਾ, ਡੱਬੇ ਉੱਤੇ ਲਿਖਿਆ ਹੋਏਗਾ ਕੀ ਇਹ, ਮੈਂ ਕਿਹਾ, ਭਾਈ ਨੂੰ ਪੜ੍ਹ ਤੂੰ। ਤੇ ਕਹਿੰਦਾ ਬੈਟ ਬੋਲ ਲਿਖੀਏ, ਮੈਂ ਕਿਹਾ ਕਿੰਨੇ ਦੀ ਕਹਿੰਦਾ ਅੱਠ ਸੌ ਦੀ ਦੱਸੋ, ਅੱਠ ਸੌ ਦੀ ਮੈਂ ਬੈਟਬੋਲ ਹੁੰਦੀ, ਮੈਂ ਕਿਹਾ ਮੈਂ ਕਿਹਾ ਵੇਖ, ਤੇ ਹੋਰ ਮੈਂ ਭਾਈ ਨੂੰ ਕਿਹਾ
ਕੁਛ ਕਰੇ ਜੇ
ਦੱਸੋ। ਮੈਂ ਭਾਈ ਨੂੰ ਕਿਹਾ ਮੈਂ ਕਿਹਾ ਵੇਖ, ਬੱਚੇ ਗਏ ਨੇ ਮੇਰੇ ਟਿਊਸ਼ਨ, ਇਸ ਤੋਂ ਪਹਿਲੇ ਭੱਜ ਆ ਉਹ ਆਉਣ ਤੇ ਫਿਰ ਰੋਲਾ ਪਾਨ ਵੇਖ ਕੇ ਤੈਨੂੰ।
ਹਾਂ।
ਇਹ ਤਾਂ ਹੈ ਹੀ, ਬੱਚਿਆਂ ਨੇ ਤਾਂ ਵਖਤ ਹੀ ਪਾ ਦਿੱਤਾ ਵੀ ਫੋਨ ਕਦੀ ਫੋਨ, ਕਦੀ ਟੀਵੀ, ਕਦੀ ਫੋਨ ਤੇ ਹੋਰ।
ਕੀ ਬਲਿੰਕਟ ਕਰ ਲੈਂਦੇ ਜੇ। ਚੀਜ਼ਾਂ ਮੰਮਾ ਇਹ ਮੰਗਵਾ ਲੈਂਦੇ ਹਾਂ, ਇਹ ਮੰਗਵਾ ਲੈਂਦੇ ਹਾਂ, ਬਸ ਇਹੀ ਕੁਛ ਕਰਦੇ ਰਹਿੰਦੇ ਨੇ। ਸਗੋਂ ਮੈਂ ਕਹਿੰਦੀ ਰਹਾਂਗੀ, ਏਦਾਂ ਨਹੀਂ। ਮੰਨਦੇ ਨੇ ਗੱਲ, ਕਦੇ ਐ ਮੰਗਵਾ ਦੋ। ਆਹ! ਮੈਗੀ ਮੰਗ ਲੋ, ਉਹ ਮੰਗ ਲੋ, ਮੈਂ ਕਿਹਾ ਬਸ ਹੁਣ ਤ ਇਹਨੂੰ ਇੱਕ ਵਾਰੀ ਪਤਾ ਲੱਗ ਗਿਆ। ਤੁਸੀਂ ਇਹੀ ਕੁਛ ਕਰਦੇ ਰਹੋ। ਫਾਇਦੇ ਤਾਂ ਐਂ ਨੇ ਭੈਣ ਜੀ ਓਨਲਾਈਨ ਚੀਜ ਦੇ। ਵੈਸੇ ਇਹ ਗੱਲ ਹੈਗੀ ਜੇ ਦੇਖੋ, ਸ਼ਿਵਲਿੰਗ ਤੋਂ ਕੁੱਛ ਮੰਗਾਈਏ। ਸਾਨੂੰ ਘਰ ਬੈਠੇ ਹੀਏ, ਹੁਣੇ ਤੁਸੀਂ ਕਰੋ, ਦਸ- ਪੰਦਰਾਂ ਮਿੰਟ ਤੁਹਾਨੂੰ ਚੀਜ਼ ਮਿਲ ਜਾਏਗੀ। ਮਾਰਕੀਟ ਜਾਣ ਦੀ ਵੀ ਦੇਖੋ ਲੋੜ ਨਹੀਂ ਪੈਂਦੀ।
ਤੇ ਮੈਂ ਦੱਸਨੀ ਆ ਹੋਰ ਭੈਣ ਜੀ ਪਿੱਛੇ ਮੈਂ ਬਿਮਾਰ ਹੋਈ ਹਾਂ ਤੇ ਟਾਈਫਾਈਡ ਹੋਇਆ ਸੀ, ਮੈਨੂੰ ਤੇ ਮੇਰੀ ਇਹ ਸਸ ਨੇ ਨਾ ਫੇਰ ਅਪ ਆਪਣਾ ਬਲਿੰਕਟ ਤੋਂ ਹੀ ਮੰਗਵਾਏ ਨਾਰੀਅਲ ਨੂਰੀਅਲ ਮਿਲਦੇ ਨੀ ਨਾ ਅੱਜ ਕੱਲ੍ਹ ਬਜਾਰੋ ਵੀ ਬੜੇ ਸੌਖੀ ਮਿਲਦੇ ਨੇ ਤੇ ਨਾਲ ਹੀ ਪੰਦਰਾਂ ਮਿੰਟ ਚ ਆ ਗੇ ਤੇ ਵੇਖ ਹੈ ਵੀ ਹੈਰਾਨ ਹੋ ਗਏ ਕਹਿੰਦੇ ਨੇ ਮਾਤਾ ਨੂੰ ਵੀ ਆ ਗਿਆ ਬਲਿੰਕਿਟ ਚਲਾਉਣਾ
ਨਹੀਂ ਨਹੀਂ ਅਸੀਂ ਆਪ ਭੈਣ ਜੀ ਹੁਣ ਆਟਾ ਹੋਏ ਘਰ ਦਾ ਸੋ ਦਾ ਹਰ ਇੱਕ ਚੀਜ਼ ਮੈਂ ਤਾਂ ਟੋਟਲੀ ਕੋਈ ਆ ਜੇ ਘਰ ਕੋਈ ਬਿਸਕਿਟ, ਨਮਕੀਨ, ਕੋਈ ਫਰੂਟ, ਕੋਈ ਸਬਜ਼ੀ ਹਰ ਇੱਕ ਇੱਕ ਚੀਜ਼ ਮੈਂ ਹੁਣ ਏਦਾਂ ਹੀ ਮੰਗਵਾਉਣੀ ਮੈਂ ਤਾਂ ਮਾਰਕੀਟ ਜਾਣਾ ਹੀ ਘਟਾਤਾ ਵੇ। ਘਰ ਬੈਠੇ ਚੀਜ਼ ਸਾਫ਼ ਸੁਥਰੀ ਆ ਜਾਂਦੀ ਏ। ਕੋਈ ਲੋੜ ਹੀ ਨੀ ਹੁਣ ਮੰਨ ਲਓ ਕੋਈ ਆ ਗਿਆ
ਗਰਮੀ ਚ ਬਾਜ਼ਾਰ ਵੀ ਨਹੀਂ ਜਾਇਆ ਜਾਂਦਾ ਹੋਰ ਇਕਦਮ ਕੋਈ ਗੈਸਟ ਗੁਸਟ ਆ ਗਿਆ
ਨਹੀਂ-ਨਹੀਂ ਸਹੀ ਗੱਲ ਮੈਂ ਤਾਂ ਹਰ ਇੱਕ ਚੀਜ਼ ਮੰਗਵਾ ਲੈਂਦੀ ਹਾਂ ਇੱਥੋਂ ਦੀ। ਮੈਨੂੰ ਤਾਂ ਬਹੁਤ ਸੁੱਖ ਹੈਗਾ ਇਹਦਾ ਬੱਚੇ ਚਲੋ ਠੀਕ ਹੈ ਬੱਚਿਆਂ ਦਾ ਥੋੜਾ ਹੁੰਦਾ ਦਾਂ ਵੀ ਇਹਨਾਂ ਦੇ ਹੱਥ ਫੋਨ ਲੱਗ ਜਾਏ ਫਿਰ ਤਾਂ ਊਟ ਪਟਾਂਗ ਹਰ ਇੱਕ ਚੀਜ਼ ਆ ਜਾਂਦੀ ਜੇ ਚਿਪਸ ਮੰਗਵਾ ਲੈਣਗੇ ਢੇਰ ਇਨਾਂ ਚਿਪਸਾਂ ਦਾ ਚੋਕਲੇਟਾਂ ਦਾ ਮੰਗਵਾ ਲੈਣਗੇ ਇਹ ਫੇਰ ਮੈਂ ਉਹ ਮਨਾਂ ਕਰਾਂਗੀ ਮੈਂ ਕਿਹਾ ਹੁ ਇਹ ਚੀਜ਼ਾਂ ਵਾਸਤੇ ਥੋੜਾ ਨਾ ਤੁਸੀਂ ਚਲੋ ਫਾਇਦਾ ਹੈਗਾ ਚੀਜ਼ ਦਾ ਹੁਣ ਉਹਨੂੰ ਉਹਦਾ ਇੰਨਾ ਵੀ ਫਾਇਦਾ ਨਾ ਲਓ ਨਾ ਤੂਸੀ। ਹੱਥ ਤੋਂ ਜਿਆਦਾ ਇਹ ਚੀਜ਼ਾਂ ਮੰਗਵਾਓ ਆ ਕੋਈ ਫਾਇਦੇ ਮੰਲੋ ਥੋੜ੍ਹੀ ਬਹੁਤ ਖਾ ਲੋ ਕ ਇਹੀ ਚੀਜ਼ਾਂ ਮੰਗਵਾਈ ਜਾਓਗੇ ਕੋਈ ਚੰਗੀ ਗੱਲ ਤਾਂ ਨੀ ਪੈਸੇ ਦਾ ਵੀ ਨੁਕਸਾਨ ਹੈ ਸਿਹਤ ਦਾ ਵੀ ਨੁਕਸਾਨ ਹੈ ਹਨਾ। ਕੋਲਡ ਡਰਿੰਕਸ ਇੰਨੀ ਮੰਗਉਣਗੇ ਮੈਂ ਕਿਹਾ ਕੋਲਡ ਡਰਿੰਕਸ ਨਹੀਂ ਮੰਗਉਣ ਜੋ ਮਰਜੀ ਮੰਣਦੇ ਹੀ ਨੀ ਨਿਆਣੇ। ਸਗੋ ਮੈਂ ਕੋਲਡ ਡ੍ਰਿੰਕਸ ਦਾ ਮਨਾ ਹੀ ਕਰਦੀ ਹਾਂ ਕਿ ਨਾ ਪਿਆ ਕਰੋ। ਘਰ ਦੇ ਸ਼ਰਬਤ ਬਣਾਏ ਦੇ ਨੇ ਨਹੀਂ ਘਰ ਮੈਂ ਬਣਾ ਕੇ ਦਿੱ ਤੇ ਨਾ ਆਪ ਗੁਲਾਬ ਦਾ ਸ਼ਰਬਤ ਆਪ ਬਣਾਇਆ ਦਾ ਘਰ ਦਾ ਜਿੱਦਾਂ ਉਹ ਬਣਾਇਆ ਦਾ ਜਿਸ- ਸੋਫ ਜਿੱਧਰ ਬਣਾ ਕੇ ਰੱਖਿਆ ਦਾ ਮਤਲੱਬ ਘਰ ਦੀ ਪੂਰੀ ਆਈਟਮਸ ਬਣਾਈਆਂ। ਫਿਰ ਵੀ ਮੰਨਦੇ ਨੇ ਕਦੀ ਦੁੱਧ ਦੀਆਂ ਬੋਤਲਾਂ ਮੰਗਾਉਣ ਲੈਣਗੇ ਚਲੋ ਦਹੀਂ ਤਾਂ ਵਧੀਆ ਲੱਸੀ ਦਹੀਂ ਮੰਗਵਾਉਂਦੇ ਨੇ ਉਹ ਤਾਂ ਚਲੋ ਫਾਇਦੇਮੰਦ ਏ। ਪਰ ਜਿਹੜੀ ਇਹ ਚੀਜ਼ਾਂ ਮੰਗਾਉਂਦ ਜਿੱਦਾਂ ਸਟਿੰਗ ਜਿ ਹੋ ਗਈ। ਜਿਹੜੀਆਂ ਹੈ ਰੈਡ ਬੁਲ ਵਗੈਰਾ ਇਹੋ ਜਿਹੀਆਂ ਮੰਗਾਉਣਗੇ। ਤੇ ਉਹ ਮੈਨੂੰ ਜਰਾ ਨੀ ਪਸੰਦ, ਮੈਂ ਕਿਹਾ ਉਹ ਤਾਂ ਨੁਕਸਾਨ ਦਾਇਕ ਉਹ ਸਾਡੇ ਸਰੀਰ ਲਈ ਕੋਈ ਚੰਗੀਆਂ ਥੋੜ੍ਹੀ ਨਾ ਐਵੇਂ। ਫਿਰ ਮੈਂ ਹੁਣ ਸਗੋਂ ਹੁਣ ਮੈਂ ਲੋਕ ਲਗਾਇਆ ਮੈਂ ਕਿਹਾ ਮੈਂ ਫੋਨ ਦਾ ਲੋਕ ਹੀ ਲੱ ਕਹਿਨੀ ਹਾਂ ਤੁਹਾਡੇ ਹੱਥ ਚ ਆਉਣ ਦੀ ਦੇਰ ਹੈ। ਤੁਸੀਂ ਇਸਦਾ ਬਹੁਤ ਜਿਆਦਾ ਦਾ ਫਾਇਦਾ ਚੁੱਕ- ਦਿਓ। ਮੈਂ ਤਾਂ ਲੋਕ ਲਾ ਦਿੱਤਾ ਵੇ
ਬੱਚਿਆਂ ਦੇ ਹੱਥ ਚ ਫੋਨ ਜਾਂਦਾ ਹੈ। ਮੈਨੂੰ ਨਾਲ ਹੀ ਡਰ ਪੈ ਜਾਂਦਾ, ਮੈਂ ਇਹਨਾਂ ਦੇ ਸਰਹਾਂਦੇ ਹੀ ਬਹਿ ਜਾਂਦੀ ਹਾਂ।
ਨਹੀਂ ਨਹੀਂ ਸਹੀ ਗੱਲ ਭੈਣ ਜੀ ਧਿਆਨ ਤਾਂ ਰੱਖਣਾ ਪੈਂਦਾ ਹੈਗੇ ਤਾਂ ਬ -ਚੇ ਹੀ ਨੇ ਧਿਆਨ ਤਾਂ ਹੂਣੇ ਅਸੀਂ ਰੱਖਣਾ ਵੇ ਇਹਨਾਂ ਦਾ। ਬੱਚਿਆਂ ਨੇ ਤਾਂ ਬਹੁਤ ਕੁਛ ਕਰਨਾ ਵੇ। ਮੈਂ ਤਾਂ ਪੂਰਾ ਇੱਕ ਮਿੰਟ ਵੀ ਬਸਾ ਨੀ ਖਾਂਦੀ ਫੋਨ ਫੋਨ ਹੋ ਗਏ ਨਾ ਕਿਉਕਿ ਮੈਨੂੰ ਪਤਾ ਐਵੇਂ ਉਟ ਭਟੰਗ ਚੀਜ਼ਾਂ ਮੰਗ ਲਣਗੇ ਫੇਰ ਉਹਦਾ ਫੇਰ ਫਾਇਦਾ ਥੋੜ੍ਹੀ ਨਾ ਨੁਕਸਾਨ ਹੀ ਏ। ਮੈਂ ਤਾਂ ਫੇਰ ਪੂਰਾ ਧਿਆਨ ਰੱਖਦੀ ਹਾਂ ਇਹਦਾ ਹਮ
ਨਾਲੇ ਤੇ ਪਤਾ ਕਿ ਆਪਣਾ ਕਦੇ-ਕਦੀ ਮੰਗਾ ਲੈਣ ਠੀਕ ਰਹਿੰਦਾ ਫੇਰ ਜਦੋਂ ਰੋਜ਼ ਰੋਜ਼ ਦਾ ਵਕਤ ਪਾ ਦਿੰਨ ਨਾ ਫਿਰ ਚੰਗਾ ਜਿਹਾ ਨਹੀਂ ਲੱਗਦਾ ਤਾਂ ਬੰਦੇ ਨੂੰ ਬਲਿੰਕਟ ਆਲਾ ਆ ਜੇ ਤੇ ਬੰਦਾ ਬਾਰ ਬਾਰ ਵਾਪਸ ਭੇਜੇ ਹਨਾ। ਤੇ ਸਗੋਂ ਮੈਂ ਤਾਂ ਇਹ ਤਾਂ ਲੋਕ ਵੀ ਖੋਲ ਲੈਂਦੇ ਜੇ ਮੇਰੇ ਬੱਚੇ ਤਾਂ ਇੱਕ ਦੋ ਵਾਰੀ ਚੇਂਜ ਵੀ ਕੀਤਾ ਮੈਂ। ਤੇ ਇੰਨੇ ਸਿਆਣੇ ਨੇ ਵੇਖ ਲੈਣਗੇ ਕਿੱਥੇ ਕਿੱਥੇ ਕਿਹੜਾ ਨੰਬਰ।
ਹਾਂ ਸਾਡੇ ਪਤਾ ਈ ਕਰਨਗੇ ਲੋਕ ਮੈਂ ਲਗਾ ਦਾਂਗੀ ਨਾ ਤੇ ਪਤਾ ਹੀ ਕਰਦੇ ਨੇ ਉਪਰੋਂ ਮੈਨੂੰ ਕਹਿਣਗੇ ਮੰਮਾ ਦਿਖਾਓ। ਫਿਰ ਮੈਂ ਕਹਾਂਗੀ ਤੁਹਾਡੇ ਕੋਲ ਓਪਨ ਨਹੀ ਹੋਣਾ ਇਹ।
ਕਿੰਨੇ ਚਲਾਕ ਕਰ ਦਿੰਦੇ ਨੇ ਸਕਰੀਨ ਦੀ। ਤੇ ਜਦੋਂ ਮੈਂ, ਪਤਾ ਮੰਮਾ ਜਦੋਂ ਕਰੇਗੀ ਤੇ ਮੈਨੂੰ ਪਤਾ ਪਤਾ ਹੀ ਨੀ ਹੁੰਦਾ ਬਾਅਦ 'ਚ ਮੈਂ ਕਹਿੰਦੀ ਤੁਹਾਨੂੰ ਵੀ ਪਤਾ ਲੱਗਿਆ। ਤੇ ਉੱਪਰ ਦੇਖੋ ਤੇ ਰਿਕਾਰਡਿੰਗ ਔਨ ਸੀ ਬੱਚਿਆਂ ਨੇ, ਫਿਰ ਉਥੋਂ ਪਤਾ ਲੱਗਦਾ ਇਹਨਾ ਵੀ ਇਹ ਲੋਕ ਲਾਇਆ ਸੀ ਮੰਮਾ ਨੇ, ਫਿਰ ਹੁਣ ਹਾਂ ਬਹੁਤ ਬਹੁਤ ਜਿਆਦਾ ਸਮਾਰਟ ਹੈਗੇ ਜੇ, ਸਗੋਂ ਮੈਨੂੰ ਬੇਵ ਬੇਵਕੂਫ ਬਣਾ ਦੇਣਗੇ ਫਿਰ ਮੈਂ ਖੁੱਦ ਕਈ ਵਾਰ ਭੁੱਲ ਜਾਨੀ ਆ। ਹਾਂ ਸਹੀ ਗੱਲ ਹੈ ਬਿਲਕੁਲ ਠੀਕ ਕਿਹਾ ਤੁਸੀਂ।
ਹਾਂਜੀ ਤੇ ਹੋਰ ਅਸੀਂ ਭੁੱਲ ਜਾਵਾਂਗੇ ਲੋਕ ਬੱਚੇ ਨਹੀਂ ਭੁੱਲਦੇ।
ਹਾਂਜੀ-ਹਾਂਜੀ ਸਹੀ ਕਿਹਾ ਤੁਸੀਂ।
ਹੈਲੋ
ਹਾਂਜੀ-ਹਾਂਜੀ ਹੋਰ, ਸੁਣਾਓ ਤੁਸੀਂ।
ਬਸ ਵਧੀਆ ਹੈ ਮੈਂ ਆਪਣਾ ਹੁਣ ਲੰਚ ਕਰਨ ਲੱਗੀ ਸੀ ਆ ਜਾਂਦੇ ਤੁਸੀਂ ਵੀ ਰਾਜਮਾਂਹ ਚਾਵਲ ਬਣਾਏ ਨੇ ਅਸੀਂ ਇਕੱਠੇ ਕਰਦੇ ਲੰਚ ਵੀ।
ਰਾਜਮਾਂਹ ਚਾਵਲ ਬਣਾਏ ਤਾਂ ਸਾਰਿਆਂ ਦੇ ਫੇਵਰੇਟ ਹੁੰਦੇ ਸਾਡੇ ਬੱ ਬੱਚੇ ਤਾਂ ਬਹੁਤ ਖੁਸ਼ ਹੋ ਗਏ ਖਾਂਦੇ ਭੈਣਜੀ।
ਤੇ ਐ ਤਾਂ ਹੈ ਹੀ ਬੱਚਿਆਂ ਦੀ ਛੁੱਟੀਆਂ ਹੋਣ ਤੇ ਫਿਰ ਨਵੀਂ ਨਵੀਂ-ਨਵੀਂ ਡਿਸ਼ਾਂ ਹੀ ਬਣਾਉਣੀਆਂ। ਭੈਣ ਜੀ ਆ ਵੇਖੋ ਹੁਣ ਰੋਟੀ ਤਾਂ ਖਾਣਗੇ ਨਹੀਂ।
ਹਾਂਜੀ ਬਿਲਕੁਲ ਠੀਕ ਕਿਹਾ ਤੁਸੀਂ।
ਹੋਰ ਦੱਸੋ ਭੈਣ ਜੀ?
ਬਸ ਠੀਕ ਆ ਵਧੀਆ।
ਬਸ ਮੈਂ ਕਹਿ ਰਹੀ ਸੀ ਬੜੇ ਦਿਨ ਹੋ ਗਏ ਤੁਸੀਂ ਚੱਕਰ ਜਿਹਾ ਨਹੀਂ ਲਾਇਆ ਇੱਥੇ। ਤੁਹਾਡਾ ਚੱਕਰ ਨਹੀਂ ਲੱਗਦਾ ਪੰਜਾਬ ਵਾਲੀ ਸਾਈਡ ਕਦੀ ਆਓ ਸਗੋਂ ਅਸੀਂ ਅੰਮ੍ਰਿਤਸਰ ਚੱਲਨੇ ਆ ਗੋਲਡਨ ਟੈਂਪਲ ਮੱਥਾ ਟੇਕ ਕੇ ਆਨੇ ਆ।
ਨਹੀਂ ਜਾਣਾ ਮੈਨੂੰ ਵੀ ਹੋ ਦੋ ਕੁ ਸਾਲ ਹੋ ਗਏ ਆ। ਤੇ ਪ੍ਰੋਗਰਾਮ, ਬਣ ਰਹੇ ਸੀਗੇ। ਪ੍ਰੋਗਰਾਮ ਹੁਣ ਮੈਂ ਬਣਾ ਰਹੀ ਸੀਗੀ। ਤੇ, ਬਸ ਉਹ ਟਾਈਮ ਹੀ ਨਹੀਂ ਮਿਲ ਰਿਹਾ ਬੱਚਿਆਂ ਨੂੰ ਨਾ ਥੋੜ੍ਹਾ ਜਿਹਾ ਬਿਜੀ ਹੋਈ ਦਾ ਥੋੜਾ ਜਿਹਾ ਹੁਣ ਨਹੀਂ ਟਾਈਮ ਕੱਡਾਂਗੇ। ਨੇਕਸਟ ਵੀਕ ਸ਼ਾਇਦ ਬਣਾ ਰਹੇ ਸੀ ਪ੍ਰੋਗਰਾਮ ਫਿਰ ਮੈਂ ਤੁਹਾਨੂੰ ਦੱਸ ਦਾਂਗੀ। ਫਿਰ ਇਕੱਠੇ ਹੀ ਚੱਲ ਪਾਂਗੇ ਅਸੀਂ ਨਾ ਗੋਲਡਨ ਟੈਂਪਲ। ਤੇ ਨਾਲੇ ਨਾ ਅਸੀਂ ਉੱਥੇ ਬਾਬਾ ਅਟੱਲ ਸਾਹਿਬ ਦਾ ਗੁਰੂਦੁਆਰਾ ਵੀ ਦੇਖ ਕੇ ਆਣਾ ਵੇ। ਇਹ ਸੁਣਿਆ ਸੀਗਾ ਕਹਿੰਦੇ ਨੇ ਵੀ ਉਸ ਗੁਰੂਦੁਆਰੇ ਤੇ ਬੜੀ, ਜ਼ਰੂਰ ਮਤਲਬ ਦਰਸ਼ਨ ਦਰਸ਼ਨ ਕਰਕੇ ਆਓ ਤੁਸੀਂ ਵੇਖ ਤੇ ਮੈਂ ਕਿਹਾ ਜ਼ਰੂਰ ਇਸ ਵਾਰ ਮੈਂ ਬੱਚਿਆਂ ਨੂੰ ਵਿਖਾ ਕੇ ਆਣਾ ਵੇ।
ਕੱਲ ਹੀ ਤੁਸੀਂ ਸਾਖੀ ਸੁਣਾਈ ਹੈ ਸਗੋਂ ਮੈਂ ਇਹਨਾਂ ਨੂੰ ਵੀ ਸੁਣਾਈ ਹੈ ਸਾਖੀ ਐ ਵੀ ਬੜੇ ਖੁਸ਼ ਹੋਏ ਨੇ, ਕਹਿੰਦੇ ਨੇ ਨਹੀਂ ਜ਼ਰੂਰ ਜਾਵਾਂਗੇ ਹੁਣ ਅਸੀਂ ਤਾਂ ਹੀ ਮੈਂ ਤੁਹਾਨੂੰ ਯਾਦ ਕਰਦੀ ਸੀ ਮੈਂ ਕਿਹਾ, ਆਪਣਾ ਤੁਹਾਡਾ ਚੱਕ ਇਸ ਪਾਸੇ ਤੇ ਸਾਡੇ ਘਰ ਵੀ ਦੋ ਦਿਨ ਲਾ ਜਾਓ ਤੇ ਆਪਣਾ ਅੰਮ੍ਰਿਤਸਰ ਵੀ ਹੋ ਆਨੇ ਆ ਅੱਗੇ।
ਹਾਂ-ਹਾਂ ਜੀ ਜ਼ਰੂਰ-ਜ਼ਰੂਰ।
ਹੋਰ ਸੁਣਾਓ ਤੁਸੀਂ, ਕੋਈ ਨੀ ਮੈਂ ਬਣਾ ਲੈਣਾ ਪ੍ਰੋਗਰਾਮ ਦੱਸ ਦਾਂਗੇ।
ਹਾਂਜੀ ਇਹ ਤਾਂ ਹੈ ਹੀ ਭੈਣ ਜੀ ਇੱਕ ਵਾਰੀ ਫੋਨ ਕਰਕੇ ਦੱਸ ਦੇਣਾ ਮੈਂ ਤਾਂ ਕਹਿੰਦੀ ਹਾਂ ਵੀਰ ਜੀ ਨੂੰ ਵੀ ਨਾਲ ਲੈ ਆਉਣਾ ਦੋਨੋ ਆਪਣੇ ਬੱਚਿਆਂ ਨੂੰ ਤੇ ਮਾਤਾ ਜੀ ਨੂੰ ਵੀ ਲੈ ਆਉਣਾ ਸਗੋਂ ਨਾਲ
ਹਾਂ ਕੋਈ ਗੱਲ ਨੀ ਜਰੂਰ ਬਣਾ ਲਾਂਗੇ ਪ੍ਰੋਗਰਾਮ ਫਿਰ ਮੈਂ ਤੁਹਾਨੂੰ ਕੋਲ ਵਗੈਰਾ ਕਰ ਦਾਂਗੀ ਫਿਰ ਆ ਜਾਂਗੇ ਅਸੀਂ ਕੋਈ ਨਹੀਂ ਤੁਸੀਂ ਵੀ ਤਿਆਰੀ ਰੱਖਣਾ ਨਾ ਫਿਰ ਅਸੀਂ ਰੁਕਣਾ ਨੀ ਹੈਗਾ। ਫਿਰ ਅਸੀ ਕਿਉਂਕਿ ਫਿਰ ਟਾਈਮ ਲੱਗ ਜਾਂਣਾ ਸੀ ਵਾਪਸੀ ਵੀ ਆਉਣਾ ਜ਼ਿਆਦਾ ਦਿਨ ਦੀ ਤਾਂ ਛੁੱਟੀ ਮਿਲਣੀ ਨੀ ਤੁਹਾਡੇ ਭਾਜੀ ਨੂੰ
ਜੇ ਤੁਸੀ ਸੁਣੋ ਦੋ ਦਿਨ ਰੋਕ ਕੇ ਜਾਓ ਨਾ ਸਾਡੇ ਕੋਲ ਲੈ ਕਿਉਹੋ ਜਿਹੀ ਗੱਲ ਕਰਦੇ ਹੋ
ਨਹੀਂ ਜੀ ਰੁਕ ਨੀ ਸਕਾਂਗੇ ਬਸ ਅਸੀਂ ਜਦੋਂ ਆਉਣਾ ਨਾ ਸਵੇਰੇ ਸਵੇਰੇ ਇੱਥੋਂ ਚੱਲਣਾ ਤੜਕੇ ਤੇ ਤੁਹਾਡੇ ਕੋਲ ਪਹੁੰਚ ਜਾਗੇ ਟਾਈਮ ਸੀ ਸਵੇਰੇ ਨਾਸ਼ਤਾ ਤੁਹਾਡੇ ਕੋਲ ਕਰ ਲਾਂਗੇ ਤੇ ਤੁਸੀਂ ਬਿਲਕੁਲ ਰੇਡੀ ਹੀ ਰਹਿਣਾ ਬਸ ਅਸੀ ਓਦਾਂ ਹੀ ਉਸ ਪੈਰੀ ਚੱਲ ਪੈਣਾ ਵੇ ਤੇ ਦਰਸ਼ਨ ਮੇਲੇ ਕਰਕੇ ਫਿਰ ਵਾਪਸੀ ਉਸੀ ਦਿਨ ਹੀ ਵਾਪਿਸ ਆ ਗਏ ਨੈਕਸਟ ਡੇ ਅਸੀਂ ਵਾਪਿਸ ਆ ਜਾਣਾ ਕਿਉਂਕਿ ਫੇਰ ਤੁਹਾਨੂੰ ਪਤਾ ਤੁਹਾਡੇ ਪਾਜੇ ਨੂੰ ਟਾਈਮ ਹੁੰਦਾ ਨਾ ਹਾਂ ਫਰ ਤੁਸੀਂ ਮੈਨੂੰ ਦੱਸਦੇ ਨਾ ਜਾਂ ਮੈਂ ਤੁਹਾਨੂੰ ਫੋਨ ਕਰਦਾਂਗੀ ਬਈ ਜਿੱਦਾਂ ਪ੍ਰੋਗਰਾਮ ਸਾਡਾ ਬਣਿਆ ਨਾ ਠੀਕ ਹੈ। ਚਲੋ ਚੰਗਾ ਫਿਰ ਭੈਣ ਜੀ ਸਤਿ ਸ੍ਰੀ ਅਕਾਲ
ਹਾਂਜੀ ਭੈਣ ਜੀ ਸਤਿ ਸ਼੍ਰੀ ਅਕਾਲ